ਹੈਲੋ। ਸਤਿ ਸ੍ਰੀ ਅਕਾਲ ਭੈਣ ਜੀ। ਹੋਰ, ਠੀ ਹੋਰ? ਕਿਵੇਂਂ ੳ? ਅੱਛਾ, ਹੋਰ? ਠੀਕ ਏ। ਹੋਰ, ਤੁਸੀਂ ਕੀ ਕਰ ਰਹੇ ਸੀ?
ਕੁਝ ਨਹੀਂ, ਮੈਂ ਤਾਂ ਸਕੂਲ ਦੇ ਕੰਮ ਕਰਨ ਦੀ ਸੀ।
ਅੱਛਾ, ਅੱਛਾ।
ਹਾਂਜੀ, ਨਹੀਂ, ਬਸ ਛੋਟੇ ਬੱਚੇ ਆਂਦੇ ਨੇ, ਉਹਨਾਂ ਨੂੰ ਸਕੂਲ ਦਾ ਉਹਨਾਂ ਦਾ ਕੰਮ ਵੇਖੰਡੀ ਸੀ।
ਅੱਛਾ, ਅੱਛਾ ਸਕੂੱਲ-ਸਕੂਲੇ ਪੜ੍ਹਾਂਦੇ ਹੋ, ਕਿ?
ਨਹੀਂ-ਨਹੀਂ, ਟਿਊਸ਼ਨ ਆਉਂਦੇ ਨੇ ਦੋ ਬੱਚੇ ਤੇ, ਉਹਨਾਂ ਦੇ ਸਕੂਲ ਦਾ ਕੰਮ ਦੇਖ ਲੈਂਨੀ ਆ ਥੋੜ੍ਹਾ ਜਾ।
ਅੱਛਾ।
ਹਾਂਜੀ।
ਹਾਂਜੀ, ਠੀਕ ਏ। ਹੋਰ, ਰੋਟੀ, ਹੋਟੀ ਹੋ ਗਈ?
ਹਾਂਜੀ, ਰੋਟੀ ਖਾਕੇ ਵਿਹਲੇ ਹੋ ਗਏ ਆ। ਹਾਂਜੀ।
ਅੱਛਾ। ਹੋਰ, ਮੌਸਮ ਕਿਸ ਤਰ੍ਹਾਂ ਹੈਗਾ ਤਾਹ?
ਮੌਸਮ ਤੇ ਇੱਥੇ ਬਹੁਤ ਗਰਮੀ ਆ, ਬਹੁਤ ਜ਼ਿਆਦਾ ਗਰਮੀ ਆ। ਇੱਥੇ ਦੀ ਗਰਮੀ ਤੇ, ਬਿਲਕੁਲ ਬਰਦਾਸ਼ਤ ਨਹੀਂ ਹੁੰਦੀ ਐ।
ਅੱਛਾ। ਸਾਡੇ ਇੱਥੇ ਵੀ ਬਹੁਤ ਗਰਮੀ ਹੋ ਰਹੀ ਹੈਗੀ ਐ। ਕਿਤੇ ਬਾਹਰ ਜਾਓ ਤੇ, ਪਾਣੀ, ਆਣੀ ਪੀਏ ਲੈਕੇ ਕੀ ਚਾਹੀਦਾ ਹੈਗਾਯਾ ਕਿ, ਬਹੁਤ ਗਰਮੀ ਹੁੰਦੀ ਹੈਗੀ ਐ।
ਹਾਂਜੀ। ਉਹਦੇ ਨਾਲ ਤੇ ਸਹੀ ਵੀ ਬਹੁਤ ਉਹਦੇ'ਚ ਵੀ ਗਰਮੀ ਗਰਮੀ ਹੀ ਲੱਗਦੀ। ਨਾਲੇ ਪਾਣੀ ਦੀ ਵੀ ਬਹੁਤ ਪਿਆਸ ਲੱਗਦੀ ਹੈ, ਜਾਣਾ ਹੀ ਪੈਂਦਾ ਹੈ ਬੋਟਲ ਲੇਕਰ।
ਹਾਂਜੀ, ਹੂੰ। ਹੋਰ ਬੱਚੇ ਕੀ ਕਰ ਰਹੇ?
ਬੱਚੇ ਬਸ ਪੜ੍ਹਾਈ ਕਰੰਡੇ ਨੇ।
ਅੱਛਾ, ਅੱਛਾ। ਚਲੋ ਚੰਗੀ ਗੱਲ ਐ। ਪੜ੍ਹਨਾ ਵੀ ਜ਼ਰੂਰੀ ਐ। ਅੱਜ- ਕੱਲ ਪੜ੍ਹਾਈ ਤੇ, ਹਾਂ ਅੱਜ-ਕੱਲ ਪੜ੍ਹਾਈ ਦੀ ਤੇ, ਵੈਲਿਊ ਹੈਗੀ। ਹੋਰ ਹੈ, ਕੀ, ਅੱਜਕੱਲ।
ਹਾਂਜੀ। ਉਹੀ ਦੇਖਣਾ ਪੈਂਦਾ ਬੱਚਿਆਂ ਦੀ ਪੜ੍ਹਾਈ ਦਾ ਵੀ। ਹੋਰ, ਤੁਸੀਂ ਸੁਣਾਓ ਤੁਸੀਂ ਕੀ ਕਰ ਰਹੇ?
ਬਸ ਕੁਛ ਨਹੀਂ, ਹੁਣੇ ਅਸੀਂ ਵੀ ਡਿਨਰ ਕਰਕੇ ਹਟੇ, ਰੋਟੀ ਖਾਕੇ ਹਟੀ।
ਹਾਂ, ਅੱਛਾ- ਅੱਛਾ।
ਹੂੰ। ਹੋਰ, ਕੀ ਕਰਦੇ ਰਹਿੰਦੇ ਸਾਰਾ ਦਿਨ?
ਸਾਰਾ ਦਿਨ ਬਸ। ਵਿਹਲੇ ਰਹੀਦਾ ਥੋੜਾ ਜਿਹਾ ਤੇ ਕਦੇ ਪਾਠ ਕਰ ਲਿੱਤਾ ਘਰ, ਵਿਹਲੇ ਹੋਕੇ। ਹੋਰ ਵੀ, ਕਈ ਕੰਮ ਹੁੰਦੇ ਨੇ ਘਰਾਂ ਦੇ।
ਹਾਂਜੀ, ਨਹੀਂ ਬਹੁਤ ਚੰਗੀ ਗੱਲ ਹੈਗੀ। ਪਾਠ ਤੇ ਕਰਨਾ ਹੀ ਹੁੰਦਾ ਈ ਏ। ਕਰਨਾ ਜ਼ਰੂਰੀ ਐ, ਇਸ ਕਰਕੇ। ਹੋਰ?
ਹੋਰ ਸਭ ਵਧੀਆ।
ਹੋਰ ਕਿਤੇੇ ਜਾਂਦੇ ਹੋ?
ਆਹਾਂ, ਨਹੀਂ-ਨਹੀਂ ਕਿਤੇ। ਗਰਮੀ ਇੰਨੀ ਹੈ। ਇਸ ਵਾਰੀ ਕਿਤੇ ਜਾ ਨਹੀਂ ਪਾਏ ਸੀ। ਬਹੁਤ ਗਰਮੀ ਸੀ ਇਸ ਵਾਰ ਤੇ। ਉਹ ਜਿੱਥੇ ਜਾਓ ਉੱਥੇ ਦੇਖੋ ਇੰਨੀ ਭੀੜ ਰਹਿੰਦੀ ਆ। ਕਿ ਪੈਰ ਰੱਖਣ ਦਾ ਵੀ ਥਾਂ ਨੀ ਹੈਗੀ। ਉੱਥੇ ਤੇ ਫੇਰ ਉਹੀ ਹੈ ਕਿ ਅੱਲਗ। ਲੱਗਦਾ ਕਿ ਕਿਤੇ ਵਿਹਲੇ ਟਾਈਮ ਤੇ ਜਾਓ ਤੇ ਜ਼ਿਆਦਾ ਚੰਗਾ ਆ। ਕਿਉਂਕਿ ਉਹੀ ਟਾਈਮ ਰਹਿੰਦਾ ਸਭ। ਦੇ ਘੁੰਮਣ ਦਾ, ਗਰਮੀਆਂ ਦਾ, ਤੇ ਹਰ ਥਾਵਾਂ ਤੇ ਇਸ ਤਰ੍ਹਾਂ ਹੀ ਇੰਨੀ। ਭੀੜ ਰਹਿੰਦੀ ਹੈ ਕਿ ਸੋਚ ਕੇ ਵੀ ਲੱਗਦਾ ਕਿ ਚਲੋ ਵਿਹਲੇ ਹੋ। ਵਿਹਲੇ ਹੋ ਜਾਈਏ ਫਿਰ ਜਾਈਏ।
ਹਾਂਜੀ। ਹੈ ਤੇ ਐ।
ਹਨਾ ਤੇ ਉਹੀ ਹੈ ਕਿ ਜਾਵਾਂਗੇ ਹੁਣ ਟੈਮ ਕੱਢ ਕੇ।
ਜੀ।
ਹੋਰ ਤੁਸੀਂ ਗਏ ਸੀ ਕਿਤੇ?
ਨਹੀਂ, ਅਸੀਂ ਵੀ ਹੁਣ ਗਰਮੀ ਹੋਣ ਕਰਕੇ ਹੁਣ ਨਹੀਂ ਕਿਤੇ ਜਾ ਪਾਏ ਹੈਗੇ ਆ। ਹੈ ਨਾ। ਹੁਣ ਦੇਖੋ ਹੁਣ ਗੁਰੂ ਪੂਰਬ ਆ ਰਿਹਾ ਹੈਗਾ ਆ ਜਾਵਾਂਗੇ। ਹਨਾ। ਤਿੰਨ ਤਰੀਕ ਨੂੰ ਐਤਕੀ ਗੁਰਪੁਰਬ ਹੈਗਾ ਹੈ ਨਾ ਨਾ ਤਿੰਨ ਤਰੀਕ ਨੂੰ ਹਾਂਜੀ। ਜੀ ਗੁਰੂ ਹਰਗੋਬਿੰਦ ਜੀ ਦਾ ਤੇ ਜਾਵਾਂਗੇ।
ਹਾਂ। ਉਹ ਲਾਗੇ ਲਾਗੇ ਗੁਰਦੁਆਰੇ ਚ।
ਹਾਂਜੀ, ਲਾਗੇ ਚਲ ਜਾਈਦਾ ਹੈ ਨਾ। ਹੂੰ। ਹੋਰ ਤੁਸੀਂ ਚੁਪਹਿਰੇ ਤੇ ਜਾਂਦੇ ਹੈਗੇ ਹੋ?
ਆਹ। ਦੁਪਹਿਰੇ ਤੇ ਗਰਮੀ ਰਹਿੰਦੀ ਆ ਅਸੀਂ ਮੈਂ ਤੇ ਇਹਦੇ ਚ ਯੂਟਿਊਬ ਚ ਹੀ ਵੇਖ ਲੈਂਦੀ ਹਾਂ, ਸੁਣ ਲੈਂਦੀ ਹਾਂ। ਅੱਜ ਕੱਲ੍ਹ ਮੋਬਾਇਲਾਂ ਦਾ ਇਹੀ ਫਾਇਦਾ ਹੈਗਾ ਹੈ। ਘਰ ਬੈਠੇ ਸੁਣ ਲੋ ਦੇਖ ਲੋ ਸਿਮਰਨ ਕਰ ਲੋ ਸਭ ਕੁਛ ਕਰਲੋ।
ਹਾਂਜੀ ਇਹ ਤੇ ਹੈਗਾ ਹੀ ਆ। ਦੂਰ ਹੁੰਦਾ ਨਾ ਗੁਰਦੁਆਰਾ ਤੇ ਫਿਰ ਇਸ ਕਰਕੇ ਉੱਥੇ ਕਿਤੇ ਜਾ ਨਹੀਂ ਸਕਦੇ। ਇਸ ਤੋਂ ਫੇਰ ਇਹ ਹੀ ਹੁੰਦਾ ਹੈ ਕਿ ਮੋਬਾਇਲ ਤੇ ਚਲੋ ਲਗਾ ਲਈਦਾ ਹੈਗਾ ਤੇ ਸੁਣ ਲਓ।
ਹਾਂਜੀ ਇੱਥੇ ਦੇ ਦੂਰ ਦੂਰ ਵੀ ਹੈਗੇ ਨੇ ਸਾਡੇ ਇੱਧਰ ਗੁਰਦੁਆਰੇ ਇਸ ਕਰਕੇ ਅਸੀਂ ਫਿਰ ਮੈਂ। ਮੋਬਾਇਲ ਤੇ ਹੀ ਸੁਣ ਲੈਂਨੀ ਆ ਕੀਰਤਨ ਬਹੁਤ ਵਧੀਆ ਆਉਂਦਾ ਹੈ।
ਨਹੀਂ ਉਹ ਤੇ ਹੈ ਹੀ ਅਸੀਂ ਵੀ ਟੀ ਵੀ। ਚਲਾ ਲਈਦਾ ਹੈਗਾ ਆ ਉਹ ਸ਼ਹੀਦਾ ਦੇ ਗੁਰਦੁਆਰੇ ਤੋਂ ਆਉਂਦਾ ਹੈ ਨਾ ਲਾਈਵ। ਤੇ ਫਿਰ ਚੁਪੇਰਾ ਸਾਹਿਬ ਲਗਾ ਲਈਦਾ ਹੈਗਾ ਆ। ਤੇ ਅਸੀਂ ਵੀ ਦੇਖ ਲੈਂਦੇ ਹੈਗੇ ਆ ਸੁਣ ਲੈਂਦੇ ਹਾਂ। ਕਦੀ ਟਾਈਮ ਹੋਏ ਤੇ ਫਿਰ ਗੁਰਦੁਆਰੇ ਵੀ ਚਲੇ ਜਾਈਦਾ ਹੈਗਾ ਆ।
ਹਾਂ ਉਹ ਤਾਂ ਮੋਬਾਇਲਾਂ ਦੇ ਅੱਜ ਕੱਲ੍ਹ ਬਹੁਤ ਫਾਇਦੇ ਹੈਗੇ ਨੇ। ਨੁਕਸਾਨ ਵੀ ਨੇ ਫਾਇਦੇ ਵੀ ਨੇ ਸਾਰੀ ਗੱਲਾਂ ਨੇ।
ਹਾਂਜੀ ਉਹ ਤੇ ਹੈ ਹੀ ਹੈ ਟੈਕਨੋਲੋਜੀ ਇਸ ਤਰ੍ਹਾਂ ਦੀ ਚੀਜ਼ ਹੈਗੀ। ਕੀ ਫਾਇਦਾ ਵੀ ਹੈ ਤੇ ਨੁਕਸਾਨ ਵੀ ਹੈ।
ਹਾਂਜੀ ਜਿਸ ਤਰ੍ਹਾਂ ਬੰਦਾ ਉਹਨੂੰ ਯੂਜ ਕਰੇ ਉਸ ਤਰ੍ਹਾਂ। ਹੈਂਡਲ ਕਰ ਸਕਦੇ ਉਹਨੂੰ ਇਹ ਗੱਲਾਂ ਨੇ।
ਹ ਹਮ ਮੇਰੀ ਇੱਕ ਬੇਟੀ ਹੈ। ਹਾਂਜੀ, ਹਾਂਜੀ ਪੜ੍ਹਦੀ ਏ। ਗ੍ਰੈਜੂਏਸ਼ਨ ਕਰ ਚੁੱਕੀ ਹੈਗੀ ਹੈ ਇਹ ਹੁਣ ਜੋਬ ਕਰ ਰਹੀ ਹੈਗੀ ਹੈ।
ਹਾਂਜੀ ਨਹੀਂ ਚੰਗਾ ਹੈ ਪੜ੍ਹ ਲਿਖ ਬੱਚਾ ਆਪਣੇ ਪੈਰਾਂ ਤੇ ਖੜਾ ਹੋ ਜਾਏ। ਸਭ ਤੋਂ ਵੱਡੀ ਗੱਲ ਹੁੰਦੀ ਹੈ ਅੱਜ ਕੱਲ੍ਹ।
ਹਾਂਜੀ। ਉਹੀ ਨਾ ਇਸੀ ਕਰਕੇ ਫਿਰ ਬੱਚਿਆਂ ਨੂੰ ਪੜ੍ਹਾਇਆ ਜਾਂਦਾ ਹੈਗਾ ਕਿ ਚਲੋ ਪੜ੍ਹ ਲਿਖ ਜਾਣ ਅੱਜ ਕੱਲ੍ਹ ਪੜ੍ਹਾਈ ਹੀ ਹੈਗੀ। ਕੀ ਉਹ ਹੈਗੀ ਅੱਜ ਕੱਲ ਪੜ੍ਹ ਲਿਖ ਲਣ ਤੇ ਬੱਚੇ ਚਲੋ ਕੁਛ ਕਰ ਲੈਂਦੇ ਹੈਗੇ ਨੇ
ਹਾਂ ਉਹ ਤੇ ਉਹਨਾਂ ਵਾਸਤੇ ਬਹੁਤ ਰਸਤੇ ਖੁੱਲ ਜਾਂਦੇ ਨੇ ਅੱਗੇ ਵਧਣ ਦੇ
ਹਾਂਜੀ ਬਸ ਇਸੇ ਗੱਲ ਠੀ ਹੋਰ
ਹੋਾਂ
ਹੋਰ ਤੁਸੀਂ ਕੀ ਕਰਦੇ
ਹ ਬਸ ਵਹਲੇ ਹੀ ਆ ਬਸ ਹਾਲ
ਹਮ ਅੱਜ ਕੱਲ ਦੇਖੋ ਮਹਿੰਗਾਈ ਕਿੰਨੀ ਂ ਇਕੱਲੇ ਇੰਨੀ ਚੀਜ਼ ਸਸਤੀ ਮਿਲ ਜਾਂਦੀ ਹੈਗੀ ਸੀ ਇੰਨੀ ਮਹਿੰਗਾਈ ਹੋ ਗਈ ਹੈਗੀ ਹੈ ਕਿ ਬਹੁਤ ਜ਼ਿਆਦਾ ਹੋ ਗਈ ਹੈ ਜਿੰਨੇ ਜਿੰਨੇ ਜਣੇ ਕੰਮ ਕਰਨ ਓਨਾ ਘੱਟ ਹੈਗਾ ਆ ਅੱਜ ਕੱਲ
ਸਹੀ ਗੱਲ ਜਨੇ ਮੈਂਬਰ ਹੁੰ ਨੇ ਉਨਾ ਹੀ ਕੰਮ ਉਨਾ ਹੀ ਜ਼ ਮਤਲਬ ਖਰਚੇ ਹੋਰ ਉਨਾੇ ਹੀ ਜ਼ਿਆਦਾ ਕੰਮ ਕਰਨ ਦੀ ਲੋੜ ਪੈਂਦੀ ਆ ਫੇਿਰ ਕਿਉਂਕਿ ਮਹਿੰਗਾਈ ਜਿਆਦਾ ਵੱਧ ਗਈ ਇੰਨੀ
ਬਹੁਤ ਜਿਆਦਾ ਹੋ ਗਈ ਹੈਗੀ ਹੈ ਦਿਨ ਪ ਦਿਨ ਵਧਦੀ ਜਾ ਰਹੀ ਹੈਗੀ ਹੈ
ਹਮ ਉਹ ਤੇ ਹੈ ਸਕੂਲਾਂ ਦੀਆਂ ਫੀਸਾਂ ਸਬਜ਼ੀਆਂ ਸਭ ਚੀਜ਼ ਹਰ ਚ ਕਿੇ ਮਹਿੰਗੀ ਹੈ
ਮਹਿੰਗੀ ਪਰ ਸਬਜ਼ੀਆਂ ਵੀ ਵੇਖ ਲਓ ਫਿਰ ਉਹ ਚੀਜ਼ਾਂ ਰਹਿ ਵੀ ਨਹੀਂੀ ਗਈਆਂ ਹੈਗੀਆਂ ਸਭ ਖਾਦ ਵਗੈਰਾ ਪਾ ਕੇ ਇਸ ਤਰ੍ਹਾਂ ਦੀ ਚੀਜ਼ਾਂ ਪਾ ਕੇ ਤੇ ਫੇਰ ਉਹ ਇਸ ਤਰ੍ਹਾਂ ਦੀ ਚੀਜ਼ ਕਰ ਦਿੰਦੇ ਹੈਗੇ ਨੇ ਕਿ ਹਾਂ ਬਈ ਖਾਓ ਤੇ ਸਿਹਤ ਵੀ ਨੀ ਠੀਕ ਰਹਿੰਦੀ ਹੈਗੀ ਇਸੇ ਕਰਕੇ ਤੇ ਅੱਜ ਕੱਲ ਕਹਿੰਦੇ ਹੈਗੇ ਨੇ ਕਿ ਖੁਦ ਹੀ ਘਰੇ ਤੁਸੀਂ ਬਾਗਬਾਨੀ ਕਰੋ ਹਨ ਨਾ ਜਾਂ ਵੀ ਖਰੇ ਤੁਸੀਂ ਹਾਂ ਘਰੇ ਤੁਸੀਂ ਸਬਜ਼ੀਆਂ ਉਗਾਾਲੋ ਹਨਾ ਜੈਸੇ ਕਿ ਥੋੜੀ ਚੰਗੀ ਚੀਜ਼ ਮਿਲ ਜਾਂਦੀ ਹੈ ਖਾਣ ਨੂੰ ਇਹ ਚੀਜ਼ ਹੋ ਜਾਂਦਾ ਹੈਗਾ ਆ ਵੈਸੇ ਘਰ ਚ ਲਗਾਉਣੀ ਚਾਹੀਦੀ ਹੈਗੀ ਥੋੜੇ ਜਿਹੇ ਜਿਵੇਂ ਪੇੜ ਪੌਦੇੇ ਲਗਾ ਲੋ
ਹਾਂਜੀ- ਹਾਂਜੀ ਉਹ ਛੋਟੇ ਛੋਟੇ ਹੁੰਦੇ ਨੇ ਸਬਜ਼ੀਆਂ ਦੇ ਪੌਦੇ ਮਿਰਚਾਂ ਟਮਾਟਰ ਬੰਦਾ ਘਰੇ ਲਗਾ ਸਕਦਾ ਹੈ ਨਾਲੇ ਉਹਦੀ ਦੇਖ ਰੇਖ ਵੀ ਚੰਗੀ ਤਰ੍ਹਾਂ ਕਰ ਸਕਦਾ ਹੈ।
ਹਾਂਜੀ ਤੇ ਉਹ ਫਿਰ ਇੱਕ ਸ਼ੁੱਧ ਚੀਜ਼ ਬਣ ਜਾਂਦੀ ਹੈ। ਛੋਲੇ ਚੀਜ਼ ਨਾਲ ਫੇਿਰ ਉਹ ਫਾਇਦਾ ਕਰਦੀ ਹੈਗੀ। ਬਾਹਾਰੀ ਚੀਜ਼ ਤੇ ਉਹ ਲੋ ਫਿਰ ਪਤਾ ਨੀ ਕਿਹੋ ਜਿ ਚੀਜ਼ਾਂ ਪਾ ਕੇ ਬਸ ਬਦੇ ਰਏ ਉਹ ਇੰਜੈਕਸ਼ਨ ਲਗਾ ਦਿੰਦੇ ਨੇ ਹਨਾ ਕਿ ਛੇਤੀ ਨਾਲ ਵੱਧ ਜਾਏ ਚੀਜ਼ ਹੈਂ ਉਹ ਫੇਰ ਉਹ ਫਿਰ ਸਾਡੇ ਕੀ ਨੁਕਸਾਨ ਕਰਦੀ ਹੈਗੀਏ।
ਹਮ ਹਮ ਹਮ। ਉਹ ਤੇ ਹੈਗੀ ਆ, ਉਹ ਪਾਣੀ ਦਾ ਵੀ ਕੋਈ ਕੋਈ ਪਤਾ ਨੀ ਕਿਹੋ ਜਿਹਾ ਪਾਣੀ ਉਹਦੇ ਚ ਪਾਉਂਦੇ ਨੇ ਕੀ ਕਰਦੇ ਨੇ ਕੁਛ ਪਤਾ ਨੀ ਹੈ ਲੇਕਿਨ ਉਹੀ ਹੈ ਕਰਦੀ ਆਪਣੀ ਦੇਖ ਰੇਖ ਜੇ ਕੰਮ ਹੋਵੇ ਤਾਂ ਜ਼ਿਆਦਾ ਚੰਗਾ ਹੋ ਜਾਂਦਾ।
ਹਾਂਜੀ! ਤਾਂ ਹੀ ਤੇ ਦੇਖੋ ਅੱਜ ਕੱਲ੍ਹ ਮੋਬਾਇਲ ਵਗੈਰਾ ਚ ਵੀ ਦੇਖੋ ਕਿੰਨੇ ਜਣੇ ਹੈ ਹੈਗੇ ਨੇ ਅਹ ਘਰ ਚ ਛੱਤ ਉੱਤੇ ਥੋੜੀ ਖੇਤੀਬਾੜੀ ਕਰ ਲੈਂਦੇ ਹੈਗੇ ਨੇ ਨਾ ਗਮਲਿਆਂ ਵਗੈਰਾ ਚ ਲਗਾ ਕੇ ਤਾਂ ਬਹੁਤ ਅੱਛਾ ਹੈਗਾ ਹਾਂ।
ਹਮ ਸਹੀ ਗੱਲ ਹੈ। ਜ਼ਰੂਰੀ ਹੈ ਅੱਜ ਕੱਲ ਜਿਸ ਹਿਸਾਬ ਨਾਲ ਇੰਨਾ ਜ਼ਿਆਦਾ ਉਹ ਹੋਣ ਦਿਆ ਹੈ। ਖਾਣ ਪੀਣ ਦੀ ਚੀਜ਼ਾਂ ਚ ਮਿਲਾਵਟ ਹੋਣ ਰਹੀ ਹੈ ਤੇ ਉਸ ਹਿਸਾਬ ਨਾਲ ਤੇ ਜਿੰਨਾ ਜ਼ਿਆਦਾ ਹੋ ਸਕੇ ਘਰੇ ਲਗਾਓ ਘਰੇ ਬਾਗਬਾਨੀ ਕਰ ਲਓ ਚੰਗਾ ਹੈ ਦੇਖ ਰੇਖ ਆਪਣੀ
ਹਾਂਜੀ। ਇੱਥੇ ਪ੍ਰਦੂਸ਼ਣ ਇੰਨਾ ਜ਼ਿਆਦਾ ਹੈਗਾ ਆ ਵੀ ਹਾਂ ਵੀ ਬਹੁਤ ਜ਼ਿਆਦਾ ਹੈਗਾ ਆ ਬਾਹਰ ਜਾਓ ਤੇ ਹਵਾ ਇਸ ਤਰ੍ਹਾਂ ਦੀ ਹੈ ਹੈਗੀ ਏ ਨਾ ਪ੍ਰਦੂਸ਼ਣ ਵੀ ਬਹੁਤ ਜ਼ਿਆਦਾ ਹੋ ਗਿਆ ਹੈਗਾ ਆ
ਹਮ ਹਮ ਲੋਕੀ ਬਿਨਾਂ ਅਹ ਉਹਦੇ ਹੀ ਬਸ ਹੋਰਨ ਵਜਾਈ ਜਾਂਦੇ ਨੇ ਭਾਵੇਂ ਅੱਗੇ ਕੁਛ ਹੋ ਮਤਲਬ ਪਰੇਸ਼ਾਨੀ ਹੈ ਨਹੀਂ ਹੈ ਹੋਣ ਵਜਾਈ ਜਾਂਦੇ ਨੇ ਬਸ ਕੰਟੀਨਿਊ ਕਰੀ ਜਾਂਦੇ ਹੋ, ਉਹੀ ਸਭ ਬੱਚੇ ਬੱਚਿਆਂ ਦੇ ਕੰਨਾਂ ਚ ਇਫੈਕਟ ਵੀ ਪੈਂਦਾ ਕਈ ਬੱਚਿਆਂ ਦੇ
ਹਾਂਜੀ-ਹਾਂਜੀ ਉਹੀੳ ਈ ਇਸ ਤਰ੍ਹਾਂ ਚੱਲਦਾ ਹੈਗਾ ਹੈ ਸਭ। ਲੇਕਿਨ ਉਹੀ ਨਾ ਕੋਈ ਮੰਨਦਾ ਨੀ ਹੈ ਨਾ ਗੱਲ ਨੂੰ।
ਹਮ।
ਇਨਾ ਸਭ ਪ੍ਰਦੂਸ਼ਣ ਵਗੈਰਾ ਵੀ ਇੰਨਾ ਹੈਗਾ ਆ। ਅੱਗੇ ਦੇਖਦੇ ਨੀ ਹੈਗੇ ਨੇ ਹੋਰਨ ਵਜਾਈ ਜਾਣਗੇ ਵਜਾਈ ਜਾਣਗੇ।
ਹਮ‌।
ਇਹ ਚੀਜ਼ ਹੈਗੀ ਹੈ ਚਲੋ ਕੋਈ ਨੀ ਕੀ ਕਰ ਸਕਦੇ ਹੈਗੇ ਆ। ਹਾਂ ਹੋਰ ਤੁਹਾਡੇ ਉੱਧਰ ਬਾਰਿਸ਼ ਨਹੀਂ ਹੋ ਰਹੀ ਹੈ ਜੇ।
ਨਹੀਂ ਬਿਲਕੁਲ ਵੀ ਨਹੀਂ ਹੋ ਰਹੀ। ਹਾਲੇ ਥੋੜੀ ਜਹੀ ਪਾਣੀ ਪਿਆ ਸੀ ਮਾੜਾ ਜਿਹਾ ਫਿਰ ਅਗਲੇ ਦਿਨ ਕੁਛ ਮੀਂਹ ਨਹੀਂ ਪਿਆ। ਬਲਕਿ ਹੋਰ ਜ਼ਿਆਦਾ ਗਰਮੀ ਵੱਧ ਗਈ।
ਹਾਂਜੀ-ਹਾਂਜੀ ਅੱਜ ਕੱਲ੍ਹ ਇਹੀ ਤੇ ਹੈਗਾ ਆ ਕਿ ਸਵੇਰੇ ਥੋੜਾ ਜਿਹਾ ਹਲਕਾ ਛਿੱਟਾਂ ਪੈ ਜਾਂਦੀਆਂ ਹੈਗੀਆਂ ਆ ਫਿਰ ਉਹਦੇ ਬਾਅਦ ਧੋਪ ਆ ਜਾਂਦੀ ਹੈਗੀ ਆ, ਤੇ ਓ ਭੜਾਸ ਜੀ ਹੋਨ ਲੱਗ ਜਾਂਦੀ ਹੈਗੀ। ਹੋਰ ਸਗੋਂ ਗਰਮੀ ਵੱਧ ਜਾਂਦੀ ਹੈਗੀ ਏ ਹ ਹਾਂਜੀ ਤੋ ਇਸ ਕਰਕੇ
ਹੁਨ ਬੱਚਿਆਂ ਦੇ ਸਕੂਲ ਖੁੱਲਣ ਦੇ ਟਾਈਮ ਆ ਗਏ ਨੇ ਹਾਲੇ ਤ ਕੋਈ ਮੀਂਹ ਦਾ ਅਤਾ ਪਤਾ ਨੀ
ਹਾਂਜੀ ਹਾਂਜੀ ਅੱਛਾ ਭੈਣ ਜੀ ਉਹਨਾਂ ਫੋਨ ਆ ਰਿਹਾ ਹੈਗਾ ਹੈ ਮੈਂ ਫਿਰ ਦੁਬਾਰਾ ਠਹਿਰ ਕਰਾਂਗੀ ਗ
ਹਾਂਜੀ ਸਸ ਸ਼੍ਰੀ ਅ